ਹੈਲੋ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
ਕੀ ਹਾਲ ਏ?
ਵਧੀਆ ਤੁਸੀਂ ਸੁਣਾਓ
ਹਾਂਜੀ ਹਾਂਜੀ ਸਭ ਵਧੀਆ ਹੋਰ ਕੀ ਕਰਦੇ ਤੁਸੀਂ
ਕੁਛ ਨੀ ਰੋਟੀ ਰੋਟੀ ਖਾ ਕੇ ਭਾਂਡੇ ਭੂੰਡੇ ਮਾਂਜ ਕੇ ਵਿਹਲੇ ਹੋਏ ਹੈਗੇ ਆ ਬਸ
ਅੱਛਾ ਅੱਛਾ ਬਸ ਮੈਂ ਵੀ ਹੁਣੇ ਹੋਈ ਸੀ ਮੈਂ ਚਲ ਤੁਹਾਨੂੰ ਫੋਨ ਕਰ ਲਾ
ਅੱਛਾ
ਹਾਂਜੀ-ਹਾਂਜੀ ਉਸ ਦਿਨ ਤੇ ਮੈਨੂੰ ਬਸ ਕੁਛ ਨੀ ਤੁਸੀਂ ਉਸ ਦਿਨ ਮੇਨੂੰ ਪੁੱਛਦੇ ਪਏ ਸੀ ਨਾ ਤੁਹਾਡਾ ਫੋਨ ਆਇਆ ਸੀ। ਕੀ ਤੁਸੀਂ ਡੋਕਲਾ ਬਣਾਇਆ ਸੀ ਖੰਜ ਬਣਾਉਂਦੇ ਹੋ ਤੇ ਬਸ ਉਸ ਦਿਨ ਮੈਂ ਬੀਜੀ ਸੀ। ਤੇ ਮੈਂ ਤੁਹਾਨੂੰ ਦੱਸ ਨੀ ਪਾਈ ਸੀ।
ਹਾਂਜੀ ਹਾਂਜੀ ਹਾਂਜੀ
ਤੇ ਮੈਂ ਕਿਹਾ ਚਲੋ ਮੈਂ ਅੱਜ ਥੋੜਾ ਸਮਾਂ ਹੈਗਾ ਮੇਰੇ ਕੋਲ ਤੇ ਮੈਂ ਫੋਨ ਕਰਕੇ ਤੇ ਤੁਹਾਨੂੰ ਦੱਸ ਦਵਾਂ ਉਹ ਦਿਨ ਬੀਜੀ ਸੀ ਨਾ ਮੈਂ ਥੋੜਾ ਘਰ ਗੈਸਟ ਆਏ ਦੇ ਸੀ ਇਸ ਕਰਕੇ
ਅੱਛਾ ਅੱਛਾ ਅੱਛਾ ਮੈਂ ਖਾਧਾ ਸੀ ਨਾ ਤੁਹਾਡੇ ਘਰ ਦਾ ਤੁਸੀਂ ਬਣਾਇਆ ਸੀ ਸ਼ਾਇਦ ਹਨਾ ਬੜਾ ਸਵਾਦ ਲੱਗਿਆ ਸੀ ਤਾਂ ਕਰਕੇ ਮੈਂ ਕਿਹਾ ਚਲ ਮੈਂ ਵੀ ਟਰਾਈ ਕਰਾਂਗੀ ਘਰ ਕਿੱਦਾਂ ਬੰਦਾ ਹੈਗਾ ਆ ਬਾਜ਼ਾਰ ਤਾਂ ਬਥੇਰਾ ਖਾਧਾ ਹੋਇਆ ਹੈਗਾ ਵ ਤੇ ਚੱਲ ਘਰ ਵੀ ਟਰਾਈ ਕਰਕੇ ਦੇਖ
ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਦੋ ਤਰ੍ਹਾਂ ਵੈਸੇ ਤਾਂ ਉਹ ਵੇਸਣ ਦਾ ਵੀ ਮਤਲਬ ਕਿ ਜਿਵੇਂ ਬਾਜ਼ਾਰ ਮਤਲਬ ਵੇਸਣ ਦਾ ਵੀ ਬਣਿਆ ਮਿਲਦਾ ਪਰ ਮੈਂ ਤੇ ਸੂਜੀ ਦਾ ਬਣਾ ਲੈਂਦੀ ਹਾਂ ਵੇਸਣ ਤੇ ਬਸ ਮੈਂ ਬਿਲਕੁਲ ਥੋੜਾ ਜਿਹਾ ਪਾਉਦੀ ਹਾਂ ਉਹਦੇ ਚ ਤੇ ਜਿਵੇਂ ਮੈਂ ਤਾਨੂੰ ਦੱਸ ਦਿੰਦੀ ਹਾਂ ਕਿ ਜਿਵੇਂ ਹੁਣ ਤੁਸੀਂ ਫੈਪਣੀ ਫੈਮਿਲੀ ਦੇ ਹਿਸਾਬ 'ਤੇ ਕਿੰਨੀ ਕੁਆਂਟਿਟੀ ਦਾ ਬਣਾਉਣਾ ਹੈਏ ਉਹ ਤੇ ਤੁਸੀਂ ਦੇਖ ਲੈਣਾ ਹਿਸਾਬ ਤੇ ਤੇ ਜਿਵੇਂ ਮੈਂ ਤੁਹਾਨੂੰ ਨਾ ਇੱਕ ਕੋਲੀ ਸੂਜੀ ਦੇ ਹਿਸਾਬ ਅਤੇ ਦੱਸ ਦਿੰਦੀ ਹਾਂ ਕਿ ਉਹ 'ਚ ਕੀ ਕੀ ਸਮਾਨ ਪਾਉਣਾ ਹੁੰਦਾ ਹੈ।
ਹਾਂਜੀ
ਜਿਵੇਂ ਅਗਰ ਅਸੀਂ ਇੱਕ ਕੌਲੀ ਸੂਜੀ ਲੈਂਦੇ ਹਾਂ ਇੱਕ ਕੁਲੀ ਇੱਕ ਵਾਲੀ ਸੂਜੀ ਲਿੱਤੀ ਉਹਦੇ ਵਿੱਚ ਨਾ ਇੱਕ ਚਮਚ ਅਸੀਂ ਬੇਸਨ ਪਾਣਾ ਹੈ।
ਅੱਛਾ ਜੀ
ਇੱਕ ਕੋਲੀ ਚਮਚ ਇੱਕ ਵਿੱਚ ਬੇਸਣ ਤੇ ਅੱਧੀ ਕੋਲੀ ਖੱਟੀ ਦਹੀਂ ਹੋਵੇ
ਅੱਛਾ ਤੇ ਤੁਸੀਂ ਜਿਹੜੀ ਕੋਲੀ ਬਣਾਉਂਦੇ ਹੋ ਉਹ ਕਿੰਨੇ ਜਾਣਿਆਂ ਨੂੰ ਪੂਰੀ ਹੋ ਜਾਂਦੀ ਹੈਗੀ ਹੈ।
ਮਤਲਬ ਕਿ ਦੇਖਲੋ ਜਿਵੇਂ ਸਾਡੇ ਬੱਚੇ ਨੇ ਚਾਰ ਪੰਜ ਬੱਚੇ ਲਗਾ ਲਓ ਹੋ ਜਾਂਦੀ ਉਹਨਾਂ ਨੂੰ ਨਾ ਪੂਰੀ ਤੇ ਅਗਰ ਮੈਂ ਆਪਣੀ ਫੈਮਿਲੀ ਵੀ ਬਣਾਉਣਾ ਹੈ ਤੇ ਫੇਰ ਮੈਂ ਦੋ ਕੋੋਲੀਆਂ ਬਣਾਦੀ ਹਾਂ ਦੋ
ਸਾਡੀ ਫੈਮਿਲੀ ਚ ਇੰਨੇ ਜਾਣੇ ਹੈ ਨੀ ਹੈਗੇ ਤੇ ਸਾਨੂੰ ਜੇ ਅਗਰ ਮੈਂ ਇੱਕ ਤੇ ਅੱਧੀ ਕੋਲੀ ਦੀ ਬਣਾਵਾਂ ਤਾਂ ਫੇਰ
ਹਾਂ ਹਾਂ ਇਨਫ ਹੋਏਗੀ ਹਾਂਜੀ ਉਹ ਵੀ ਬਹੁਤ ਹੁੰਦੀ ਹੈ ਬਣ ਜਾਂਦੇ ਕਿਉਂਕਿ ਘੋਲ ਬਣਾਉਣਾ ਹੁੰਦਾ ਨਾ ਇਹ ਬੈ ਸਹੀ ਬਣ ਜਾਂਦਾ ਫੇਰ ਜਿਆਦਾ ਹੋ ਜਾਂਦਾ ਨਾ ਤੇ ਜਿਵੇਂ ਮੈਂ ਤੁਹਾਨੂੰ ਕੋਲੀ ਦਾ ਹਿਸਾਬ ਫਿਰ ਤੁਸੀਂ ਜਿਵੇਂ ਇੱਕ ਦਾ ਬਣਾਉਣਾ ਹੈ ਅਤੇ ਇੱਕ ਦੀ ਜਿੰਨੀ ਕੁਆਂਟਿਟੀ ਲੈਣੀ ਫਿਰ ਉਹਦੇ ਹਿਸਾਬ ਤੇ ਫਿਰ ਤੁਸੀਂ ਅੱਧੀ ਖੋਲੀ ਨਾ ਉਹਨੂੰ ਅੱਧਾ ਅੱਧਾ ਕਰ ਦੋ ਜਿਵੇਂ ਅੱਧੀ ਕੋਲੀ ਸੂਜੀ ਹੋ ਗਈ ਤੇ ਅੱਧੀ ਤੋਂ ਅੱਧੀ ਕੋਲੀ ਦਹੀਂ ਹੋ ਗਈ ਤੁਸੀਂ ਫਿਰ ਇੰਝ ਲੈ ਸਕਦੇ ਹੋ ਤੇ ਹੁਣ ਮੈਂ ਜਿਵੇਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਇੱਕ ਕੋਲੀ ਸੂਜੀ ਲਿੱਤੀ ਇੱਕ ਚਮਚ ਵਿੱਚ ਅਸੀਂ ਬੇਸਣ ਦਾ ਪਾਇਆ ਜਿਹੜਾ ਹੋਦਾ ਨਾ ਛੋਟਾ ਸਪੂਨ ਇੱਕ ਛੋਟ ਹੁੰਦਾ ਇੱਕ ਛੋਟ ਥੋੜਾ ਵੱਡਾ ਸਪੂਨ ਹੁੰਦਾ ਸਰਵਿੰਗ ਸਪੂਨ ਹੁੰਦੇ ਨੇ ਜਿਹੜੇ ਉਹ ਸਪੂਨ ਤੇ ਵੈਸਣ ਪਾ ਲਿਆ ਤੇ ਫਿਰ ਅੱਧੀ ਕੋਲੀ ਦਹੀਂ ਦਹੀਂ ਤੁਸੀਂ ਕੋਸ਼ਿਸ਼ ਕਰਨਾ ਥੋੜ੍ਹੀ ਖੱਟੀ ਦਹੀਂ ਹੋ ਜਾਂ ਖੱਟੀ ਹੋਈ ਜਾਂ ਲ ਕੀ ਖੱਟੀ ਮਿਲ ਜਾਏ ਅਸੀਂ ਉਹ ਵੀ ਪਾ ਸਕਦੇ ਹਾਂ ਤੇ ਫਿਰ ਨਾ ਉਹਦਾ ਬੈਟ ਟਰ ਉਹਦੇ ਵਿਚ ਥੋੜ੍ਹੀ ਜਿਨਿ ਹਲਕੀ ਜਿਹੀ ਅਗਰ ਤੁਸੀਂ ਮਿੱਠ ਕਰ ਚਾਹੁੰਦੇ ਜਿਵੇ ਬੱਚਿਆਂ ਥੋੜ੍ਹਾ ਖੱ ਖੱਟਾ ਮਿੱਠਾ ਪਸੰਦ ਹੁੰਦਾ ਹੈ ਥੋੜਾ ਤੁਸੀਂ ਮਿੱਠਾ ਪਾ ਸਕਦੇ ਹੋ ਖੰਡ ਪਾ ਲਓ ਜਾਂ ਪਾ ਲੋ ਸ਼ੱਕਰ ਪਾ ਲ ਲੋ ਉਹ ਤੁਹਾਡੀ ਮਰਜ਼ੀ ਹੈ ਦੋਨਾਂ ਚ ਕੁਛ ਵੀ ਪਾਾਲ ਲੋ ਤੇ ਨਿੰਬੂ ਇੱਕ। ਇੱਕ ਨਿੰਬੂ ਪਾ ਲੋ, ਥੋੜਾ ਜਿਹੀ ਨਮਕ ਪਾ ਲੋ, ਕਾਲੀ ਮਿਰਚ ਪਾ ਲੋ ਥੋੜ੍ਹੀ ਜਿਹੀ। ਮਤਲਬ ਕਿ ਸੁਵਾਦ ਦੇ ਜਿੰਨੀ ਜਿੰਨੀ ਤੁਸੀਂ ਆਪਣੇ ਅੰਦਾਜ਼ੇ ਨਾਲ।
ਹਮ
ਥੋੜ੍ਹਾ ਥੋੜ੍ਹਾ ਇਹ ਸਾਰਾ ਨੀ ਹਾਂਜੀ ਹਾਂਜੀ ਤੇ ਇਹ ਸਾਰਾ ਤੁਸੀਂ ਫਿਰ ਨਾ ਮਿਕਸ ਕਰਕੇ, ਉਹਨੂੰ ਘੋਲ ਬਣਾ ਕੇ ਰੱਖ ਦੇਣਾ ਹੈ। ਕੋਈ ਘੰਟਾ, ਇੱਕ ਘੰਟਾ, ਡੇਢ ਘੰਟਾ ਤੁਸੀਂ ਇਹਨੂੰ ਰੱਖ ਲਓ। ਮੈਂ ਤੇ ਇੰਨਾ ਹੀ ਰੱਖਣੀ ਆਂਕਈ ਤੇ ਨਹੀਂ ਵੀ ਰੱਖਦੇ ਕਈ ਸਟੰਟ ਹੀ ਬਣਾ ਲੈਂਦੇ ਆ ਫਟਾਫਟ ਉਹਨੂੰ ਘੋਲ ਕੇ ਜੋ ਬਣਾਇਆ ਪੰਜ ਦਸ ਮਿੰਟ ਬਾਅਦ ਬਣਾ ਲੈਂਦੇ ਆ। ਪਰ ਥੋੜ੍ਹਾ ਘੋਲ ਕੇ ਅਸੀਂ ਰੱਖਣੇ ਆ ਨਾ।
ਉਹਦੇ ਵਿੱਚ ਕੋਈ ਇਨੋ ਵਗੈਰਾ ਵੀ ਪਾਉਂਦੇ ਹੋ, ਬੇਕਿੰਗ ਸੋਡਾ ਵਗੈਰਾ ਵੀ ਪਾਉਂਦੇ ਹੋ, ਕਿ ਏਦਾਂ ਹੀ ਫਲਫ। ਕਿ ਹੌ ਜਾਂਦਾ ਹੈਗਾ ਆ।
ਨਹੀਂ ਨਹੀਂ ਮੈਂ ਤੁਹਾਨੂੰ ਦੱਸਣ ਲੱਗੀ ਹੈ ਨਾ ਦੇਖੋ ਅਸੀਂ ਪਹਿਲੇ ਘੋਲ ਬਣਾ ਕੇ ਜੌ ਅਸੀਂ ਰੱਖ ਲਿਆ ਨਾ ਉਂਜ ਤੁਸੀਂ ਥੋੜੇ ਘੰਟੇ ਬਾਅਦ ਦੇਖੋਗੇ ਨਾ, ਬੜਾ ਗਾੜਾ ਹੋਏਦਾ ਹੋਏਗਾ। ਕਿਉਂਕਿ ਸੂਜੀ ਫੁਲ ਜਾਂਦੀ ਹੈ ਨਾ, ਭਿਉ ਕੇ ਰੱਖੋ ਤੇ ਠੀਕ ਹੈ ਫੇਰ ਫਿਰ ਦੁਬਾਰਾ ਉਹਨੂੰ ਅਸੀਂ ਥੋੜ੍ਹੀ ਜਿਵੇਂ ਓਹਦੇ ਅਨੁਸਾਰ ਅਸੀਂ ਈਨੋ ਪਾਨੀਏ। ਅੱਧਾ ਪੈਕੇਟ ਸਮਝੋ ਅਸੀਂ ਇਨੋ ਪਾਲੋ ਉਹਦੇ ਵਿੱਚ ਇਨੋ ਪਾਲੋ ਜਾਂ ਬੇਕਿੰਗ ਸੋਡਾ ਪਾਲੋ ਅੱਧਾ ਚਮਚ।
ਈਨੋ ਪਾ ਕੇ, ਫਿਰ ਜਦੋਂ ਪਾਣੀ ਪਾ ਕੇ, ਉਹਨੂੰ ਇੱਕ ਹੀ ਉਹਦੇ ਚ। ਘੁਮਾਣਾ ਹੈ ਅਸੀਂ ਵਿਸਕਸਰ ਨਾਲ ਲੈ ਸਕਦੇ ਹਾਂ, ਵਿ ਕਰਦੇ ਹਾਂ ਨਾ, ਵਿਕਸਰ ਨਾਲ ਕਰ ਲਓ ਓਹਨੂੰ ਚੰਗੀ ਤਰ੍ਹਾਂ। ਤਲ ਲੋ। ਤੇ ਜਿਹੜਾ ਤੁਸੀਂ ਬੈਟਰ ਬਣਾਨਾ, ਉਹ ਦੇਖਣਾ ਹੈ ਕਿ ਉਹ ਨਾ ਜ਼ਿਆਦਾ ਪਤਲਾ ਹੋਏ ਅਤੇ ਨਾ ਜ਼ਿਆਦਾ ਗਾੜਾ ਹੋਏ।
ਠੀਕ ਹੋਏ ਮਤਲਬ ਇਕ ਤਾਂ ਬੜਾ ਪਤਲਾ ਹੋ ਜਾਂਦਾ ਹੈ, ਉਹ ਵੀ ਨਹੀਂ ਫੁੱਲੇਗਾ। ਤੇ ਇੱਕ ਬੜਾ ਜਿਆਦਾ ਗਾੜਾ ਹੁੰਦਾ ਹੈ। ਤੇ ਉਹ ਗਾੜਾ ਵੀ ਬੜਾ ਮੋਟਾ ਮੋਟਾ ਲਗਦਾ ਪਿਆ ਉਹ ਸਹੀ ਫੁੱਲਦਾ ਨੀ ਹੈਗਾ। ਮਤਲਬ ਕੀ ਠੀਕ ਹੋਏ ਫੇਰ ਹੁਣ ਜਿਵੇਂ ਕਿ ਤੁਹਾਡੇ ਘਰ ਉਸ ਖਰਚਾ ਹੋਏਗਾ ਹੀ ਇਡਲੀ ਦੇ ਸਾਂਚੇ ਹੁੰਦੇ ਹੈ ਜਾਂ ਅੱਜ -ਕੱਲ੍ਹ ਕੜਾਹੀ ਵਿਚ
ਹਮ ਨਹੀਂ ਮੈਂ ਮੰਗਵਾ ਲਾਂਗੀ ਮੇਰੇ ਕੋਲ ਹੈ ਨੀ ਹੈਗਾ ਹੱਮ
ਅੱਛਾ ਅੱਛਾ ਅੱਛਾ ਨਹੀਂ ਵੀ ਹੈਗਾ ਵੈਸੇ ਤੇ
ਤਾਂ ਤੁਹਾਡੇ ਕੋਲ ਕੜਾਹੀ ਹੈਗੀ ਹੈ ਨਾ, ਹੈ ਨਾ ਉਹ ਵਾਲੀ ਜਿਹਦੇ ਵਿੱਚ ਓਦੇ ਵਿੱਚ ਕਿੰਨੀ ਸਾਰੀ, ਏ ਕਿੰਨੀ ਟਰੇਜ਼ ਨੇ
ਓਦੇ ਚ ਟਰੇਅ ਹੈਗੀਆਂ ਨੇ, ਓਦੇ ਚ ਚਾਰ ਨੇ ਜਿਵੇਂ ਦੋ ਤੇ ਇਡਲੀ ਵਾਲੀਆਂ ਹੋ ਗਈਆਂ। ਇੱਕ ਡੋਕਲੇ ਵਾਸਤੇ ਹੁੰਦੀ ਏ ਸਿੰਪਲ ਪਲੇਨ ਤੇ ਇੱਕ ਛਾਨਣੀ ਬਣੀ ਹੁੰਦੀ ਏ ਤੁਸੀਂ ਓ ਕੁੱਛ ਹੋੋਰ ਸਟੀਮ ਕਰਨਾ। ਜਿਵੇਂ ਮੋਮੋਸ ਵਗੈਰਾ ਸਟੀਮ ਕਰਨੇ ਆ ਯਾਂ ਜਿਵੇਂ- ਐ ਓ ਸਟੀਮ ਕਰਨਾ ਤੇ ਤੁਸੀਂ ਓ ਵੀ ਕਰ ਸਕਦੇ ਓ।
ਅੱਛਾ ਜੀ ਐ ਸਈ ਐ ਮੈਂ ਲੈ ਆਗੀ ਤੁਸੀਂ ਕਿਥੋਂ ਲੈ ਕੇ ਆਂਦੀ ਸੀਗੀ?
ਐ ਅਸੀ ਪੰਜਾਬ ਤੋਂ ਮੰਗਵਾਈ ਸੀ।
ਅੱਛਾ ਜੀ!
ਹਾਂਜੀ-ਹਾਂਜੀ ਸਾਡੇ ਰਿਸ਼ਤੇਦਾਰ ਰੈੱਦੇ ਨੇ, ਅਸੀਂ ਓਥੋਂ ਮੰਗਵਾਈ ਸੀ। ਕੋਈ ਨੀ ਅਗਰ ਤੁਸੀਂ ਮੈਨੂੰ ਦੱਸ ਨਾ ਤੇ ਤੁਸੀਂ ਮੰਗਵਾਣੀ ਹੋਏਗੀ ਮੰਗਵਾ ਦਾਂਗੀ ਤੁਆਨੂੰ ਵੀ ਮੈਂ। ਦੇ ਏਥੋਂ ਨਈ ਵੀ ਮਿਲੇਗੀ।
ਠੀਕ ਐ ਜੀ, ਠੀਕ ਐ-ਠੀਕ ਐ ਮੰਗਵਾ ਦੇਣਾ ਮੈਨੂੰ ਨਾ ਫੇਰ
ਹਾਂਜੀ-ਹਾਂਜੀ ਕੋਈ ਨੀ, ਤੇ ਓ ਪਲੇਟ ਚ ਨਾ ਫੇਰ ਅਸੀਂ ਓਨੂੰ ਚ ਘਿਓ ਯਾਂ ਤੇਲ ਚੋ ਤੁਸੀਂ ਜੋ ਵੀ ਇਸਤੇਮਾਲ ਕਰਦੇ ਓ ਤੁਸੀਂ ਓ ਲਗਾ ਕੇ ਓ ਜੜਾ ਬੈਟਰ ਏ ਫਿਰ ਤੁਸੀਂ ਓਨੂੰ ਓਦੇ ਵਿੱਚ ਪਾਣਾ ਏ। ਪੂਰਾ ਹੋ ਜੇ ਫਿਰ ਓਨੂੰ ਕੋਈ ਤੁਸੀਂ ਪੰਦਰਾਂ ਤੋਂ ਵੀਹ ਮਿੰਟ ਓਨੂੰ ਸਟੀਮ ਕਰਣ ਅ ਟੱਕ ਦੇਣਾ ਓ ਕੜਾਈ ਵਿੱਚ ਅਗਰ ਇਨਕੇਸ ਤਾਡੇ ਕੋਲ ਸ ਸੇਮ ਸਾਂਚਾ ਨਈ ਵੀ ਹੈਗਾ ਤੁਸੀਂ ਐੰਝ ਵੀ ਛੋਟੀ-ਛੋਟੀ ਕੋਲੀਆਂ ਚ ਗ੍ਰੀਸ ਲਗਾ ਕੇ ਬੈਟਰ ਪਾ ਕੇ ਛੋਟੀ-ਛੋਟੀ ਕੋਲੀਆਂ ਚ ਪਾ ਕੇ ਵੀ ਤੁਸੀਂ ਰੱਖ ਸਕਦੇ ਓ। ਤਾਡੇ ਕੋਲ ਦੂਜੀ ਕੜਾਈ ਹੁੰਦੀ ਹੁੰਦੀਆ ਈ ਨੇ ਕਾਰ ਕੜਾਇਆਂ ਤੇ ਓਦੇ ਵਿੱਚ ਪਾ ਓਨੂੰ ਨੀਚੇ ਸਟੈਂਡ ਲਗਾ ਕੇ ਤੁਸੀਂ ਓਦੇ ਵਿੱਚ ਰੱਖ ਕੇ ਓਨੂੰ ਚੰਗੀ ਤਰ੍ਹਾਂ ਕਵਰ ਕਰਦੋ। ਹੋਰ ਪੈਲੇ ਮੈਂ ਇੰਝ ਹੀ ਬਣਾਂਦੀ ਹੁੰਦੀ ਸੀ ਤੇ ਐੰਝ ਵੀ ਬਣ ਜਾਂਦੀ। ਹਾਂਜੀ ਦੇਸੀ ਜੁਗਾੜ ਵੀ ਲੱਗ ਜਾਂਦੇ ਨੇ ਹੁਣ ਕਾਰ ਕੋਈ ਚੀਜ਼ ਨਾ ਹੋਏ ਤੇ ਅਸੀ ਤੇ ਕਰ ਲਈ ਹੁੰਦਾ ਐੰਜ ਈ ਤੇ ਹਾਂਜੀ ਤੇ ਓ ਕਾਰ ਸਕਦੇ ਓ ਤੁਸੀਂ ਤੇ ਫੇਰ ਓ ਤੁਸੀਂ ਪੰਦਰਾਂ ਤੋਂ ਵੀਹ ਮਿੰਟ ਤੋਂ ਬਾਦ ਦੇਖਣਾ ਐ ਓਦੇ ਚ ਟੂਥ ਪਿੱਕ ਲੈ ਲੋ ਯਾ ਫੋਕ ਲੈਲੋ ਲੋਓ ਓਦੇ ਚ ਪਾ ਕੇ ਦੇਖਣੀ ਅਗਰ ਤੇ ਓ ਚਿਪ ਕਦਾ ਪਯਾ ਤੇ ਹਜੇ ਮਤ ਸਮਝ ਓ ਕੱਚਾ ਏ ਅਗਰ ਅਗਰ ਓ ਮਤਲਬ ਕਿ ਚਿਪਕਦਾ ਨਈ ਪਯਾ ਬਿਲਕੁਲ ਕੁਲ ਪਲੇਨ ਬਾਹਰ ਆਈ ਏ ਟੂਥਪਿਕ ਤੇ ਸਮਝੋ ਤੁਆਡਾ ਤੇਆਰ ਏ। ਤੇ ਫੇਰ ਤੁਸੀਂ ਓਨੂੰ ਤੜਕਾ ਲਗਾ ਸਕਦੇ ਓ ਤੜਕਾ ਵੀ ਤੁਸੀਂ ਲਾਣਾ ਰਾਈ ਪਾਣੀ ਏ ਹਰੀ ਮਿਰਚਾਂ ਤੇ
ਕਿਓ ਵਿੱਚ ਲਾਣਾ ਤੇਲ ਵਿੱਚ ਲਾਣਾ?
ਨਈ-ਨਈ ਮਰਜ਼ੀ ਤੁਆਡੀ ਜਿਦੇ ਚ ਤੁਹਾਨੂੰ ਸਹੀ ਲੱਗਦਾ ਮੈਂ ਤਾਂ ਵੈਸੇ ਤੇਲ ਚ ਲਾਣੀ ਆ ਐ ਵਾਲਾ ਤੜਕਾ ਨਾ ਕਿਉਂਕਿ ਘਿਓ ਚ ਥੋੜ੍ਹਾ ਐ ਹੁੰਦਾ ਕਿ ਜੰਮ ਨਾ ਜਾਏ ਜਿਵੇਂ ਠੰਡ ਹੋਏ ਤੇ ਜੰਮ ਹੋ ਜਾਂਦਾ ਨਾ ਥੋੜ੍ਹਾ ਜੰਮਿਆ-ਜੰਮਿਆ ਲੱਗ ਜਾਂਦਾ ਓ ਚੀਜ਼ ਨੀ ਹੁੰਦੀ ਫਿਰ ਐਦੇ ਚ ਨਾ ਤੇ ਮੈਂ ਤੇਲ ਪਾਣੀ ਆ ਰਾਈ, ਕੜੀ ਪੱਤਾ, ਹਰੀ ਮਿਰਚਾਂ ਪਾ ਕੇ ਫੇਰ ਓਚ ਮੈਂ ਤੇ ਤੁਸੀਂ ਅਗਰ ਐੰਝ ਈ ਖਾਣਾ ਤੇ ਖਾਲੀ ਤੜਕੇ ਵਾਲਾ ਤੇ ਬਸ ਤੁਸੀਂ ਐ ਸਾਰਾ ਕੁਛ ਤੜਕਾ ਪਾ ਕੇ ਤੁਸੀਂ ਓਦੇ ਉੱਪਰ ਫੈਲਾ ਦੇਣਾ ਤੜਕਾ ਕੇ ਨੂੰ ਨਾ ਫੇਰ ਤੁਸੀਂ ਖਾਣਾ ਅਗਰ ਨੀ ਵੈਸੇ ਤੇ ਇੱਕ ਰੱਸੇ ਵਾਲਾ ਬਣਦਾ ਮੈਂ ਰੱਸੇ ਵਾਲਾ ਵੀ ਬਣਾਣੀ ਹਾਂ ਮੇਰੇ ਬੱਚਿਆਂ ਨੂੰ ਓ ਪਸੰਦ ਆਂਦਾ ਨਾ ਖੱਟਾ-ਮਿੱਠਾ ਪਾਣੀ ਬਣਦਾ।
ਹਮ
ਤੇ ਉਹਦੇ ਨਾਲ ਲੈ ਕਿਉ। ਉਹਦੇ ਚ ਬਸ ਸੇਮ ਹੀ ਕਰਨਾ ਹੁੰਦਾ ਜਿਵੇਂ ਤੁਸੀਂ ਐ ਤੇ ਤੁਹਾਡੇ। ਤਕਾ ਲਗਾਇਆ, ਤੜਕੇ ਦੇ ਵਿੱਚ ਅਸੀਂ ਪਾਣੀ ਪਾ ਦੇਣਾ ਹੈ ਤੇ ਪਾਣੀ ਪਾ ਕੇ ਅਸੀਂ ਥੋੜ੍ਹਾ ਮਿੱਠਾ ਪਾ ਤਾ, ਨਿੰਬੂ ਪਾ ਤਾ, ਨਮਕ ਪਾ ਤਾ। ਫਿਰ ਉਹ ਪਾਣੀ ਨੂੰ ਨਾ ਅਸੀਂ ਕਾਢ ਲੈਣਾ ਹੈ, ਉਹ ਪਾਣੀ ਕਾੜ ਕੇ ਫਿਰ ਉਹ। ਪਾਣੀ ਅਸੀਂ ਉਹਦੇ ਉੱਪਰ ਪਾਉਣਾ ਡੋਗਲੇ ਉੱਪਰ ਤੇ ਉਹ ਐ ਉਹਦੇ ਨਾਲ ਇਹ ਹੁੰਦਾ ਹੈ ਕਿ। ਜਿਹੜਾ ਡੋਕਲਾ ਹੁੰਦਾ ਨਾ, ਥੋੜਾ ਜਿਹਾ ਉਹ ਨਰਮ ਹੋ ਜਾਂਦਾ ਹੈ। ਗਲੇ ਚ ਨਹੀਂ ਲੱਗਦਾ ਅਗਰ ਅਸੀਂ ਸੁੱਕਾ। ਹਾਂ, ਮਾਂ ਨਾ ਸਾਡਾ ਨਾ ਥੋੜਾ ਗਲੇ ਚ ਲੱਗਦਾ ਏ। ਚਟਨੀਆਂ ਥੋੜਾ ਉਹ ਹੁੰਦਾ ਹੈ, ਤੇ ਫਿਰ ਇੰਝ ਨਾ ਗਲੇ ਚ ਨੀ ਲੱਗਦਾ ਤੇ ਉਹ ਮਿੱਠੇ ਬੜਾ ਕੁੱਝ ਜਿਆਦਾ ਸਵਾਦ ਆ ਜਾਂਦਾ, ਹੁਣ ਤੁਸੀਂ ਬਾਜ਼ਾਰ ਚ ਦੇਖਦੇ ਹੋਵੋਗੇ ਤੁਰਤ ਸੇਵਾਦਾਰ ਮਿਲਦਾ ਹੈ। ਬੜਾ ਸਪੋਂਜੀ- ਸਪੋਂਜੀ ਹੁੰਦਾ ਉਹ ਦਾ ਨਾ ਤੇ ਉਹ ਹਾਂਜੀ ਉਹ ਰਸੇ ਚ ਉਹਨੂੰ ਕਰਕੇ ਰੱਖਦੇ ਆ ਨਾ ਕਾਫੀ ਟਾਈਮ ਤੱਕ ਤਾਂ ਕਰਕੇ ਉਹ ਪਾਣੀ ਵਿੱਚ ਭਰ ਜਾਂਦਾ ਉਹਦਾ।
ਅੱਛਾ ਜੀ।
ਵੀ ਬਣਾ ਸਕਦੇ ਹੋ, ਤੇ ਇੰਝੇ ਵੀ ਬਣਾ ਸਕਦੇ ਹੋ ਤੁਸੀਂ। ਦੋਨੋ ਹੀ ਦੇਖਣਾ ਬਣਾ ਕੇ। ਤੁਹਾਨੂੰ ਕਿਹੜਾ ਸਹੀ ਲੱਗਿਆ ਮੈਂ ਤੇ ਦੋਨੋ ਹੀ ਬਣਾ ਲੈਂਦੀ ਹੁੰਦੀ ਹਾਂ। ਫੇਰ ਜਿਨੂੰ ਸਾਰਾ ਸਵਾਦ ਲੱਗਦਾ, ਉਹ ਖਾ ਲੈਂਦਾ ਓਹੀ ਵਾਲਾ ਨਾ,
ਚਲੋ ਮੈਂ ਟਰਾਈ ਕਰਾਂਗੀ, ਹਲੇੇ ਤਾਂ ਖੈਰ ਕੜਾਈ ਨੀ ਹੈਗੀ, ਦੇਸੀ ਜੁਗਾੜ ਈ ਲਗਾਵਾਂਗੀ। ਤੇ ਫਿਰ ਜਦੋਂ ਐਕਸਪਰਟ ਹੋ ਗਏ, ਤੇ ਫਿਰ ਤੁਹਾਨੂੰ ਸੱਦਾਂਗੇ ਖਵਾਵਾਂਗੇ,
ਹੈ ਹਾਂਜੀ -ਹਾਂਜੀ ਤੁਸੀਂ ਏ ਬਣਾ ਕੇ ਤਾ ਦੇਖ ਨਾ, ਤੇ ਮੈਂ ਤੇ ਕਾਫ਼ੀ ਹਲਦੀ ਮੈਂ ਤੋ ਚੀਜ਼ ਤਾਨੂੰ ਕੈਣੀ ਭੁੱਲ ਗਈ ਵਿੱਚ ਹਲਦੀ ਜ਼ਰੂਰ ਪਾਣੀ ਏ। ਕਿਉਂਕਿ ਫੇਰ ਓਦਾ ਯੇਲੋ ਰ- ਹਲਦੀ -ਹਲਦੀ ਵੀ ਬਿਲਕੁਲ ਥੋੜੀ ਜੀ ਜਿਵੇਂ ਇੱਕ ਚਮਚ ਦਾ ਚੌਥਾ ਹਿੱਸਾ ਤੁਸੀਂ- ਪਾ ਲੋ ਚੌਥੇ ਤੋਂ ਘੱਟ ਈ, ਓਨਾ ਪਾਣਾ ਕਿਉਂਕਿ- ਤੁਸੀ ਕਫਾ ਵਾਲਾ ਕਲਰ ਨੀ ਨਾ ਯੂਜ ਕਰਦੇ। ਅਸੀਂ ਹਲਦੀ ਪਾ ਲੈਂਣੇ ਆ। ਹਲਦੀ ਨਾਲ ਓਦਾ ਰੰਗ ਪੀਲਾ ਓ ਜਾਂਦਾ।
ਨਈ---ਸ‌ਈ ਹਲਦੀ ਠੀਕ ਐ, ਫੂਡ ਕਲਰ ਤਾਂ ਵੈਸੇ ਵੀ ਏਨੂੰ,
ਹਾਂਜੀ -ਹਾਂਜੀ ਅਗਰ ਤੁਸੀਂ ਏਨੂੰ- ਥੋੜ੍ਹਾ ਹੋਰ ਜਿਵੇਂ ਇਡਲੀਆਂ ਕਲਰਫੁਲ ਬਣਾਣੀਆ, ਓਦੇ ਵਸਤੇ ਵੀ ਅਸੀਂ ਮਤਲਬ ਸਬਜ਼ੀਆਂ ਨੈਚੁਰਲ, ਕਲਰ ਈ ਅਸੀਂ ਯੂਜ ਕਰ ਲੈਂਣੇ ਹੁੰਨੇ ਆਂ। ਜਿਵੇਂ ਚੁਕੰਦਰ ਪਾ ਲੀ, ਪਾਲਕ ਪਾ ਲੀ, ਪਾਲਕ ਨਾਲ ਗ੍ਰੀਨ- ਹੋ ਗਿਆ, ਚੁੱਕੰਦਰ ਨਾਲ ਰੈੱਡ- ਕਲਰ ਹੋ ਗੇਆ, ਤੇ ਏ ਕਲਰ ਅਲੱਗ -ਅਲੱਗ ਆ ਜਾਂਦੇ ਓਦੇ ਨਾਲ ਨਾ। ਚਲੋ- ਹਾਂਜੀ -ਹਾਂਜੀ ਹਾਂਜੀ। ਚਲੋ ਠੀਕ ਏ ਫੇਰ ਤੁਸੀਂ ਦੇਖਣਾ ਬਣਾ ਕੇ, ਤੇ ਫੇਰ ਲਗਾਣਾ ਚੱਕਰ ਕਦੀ। ਘਰ ਟੈਮ ਹੋਇਆ ਤੇ,
ਕੋਈ ਨੀ ਜ਼ਰੂਰ, ਤੇ ਮੈ ਬਣਾਣਾ ਸਿੱਖਾਂਗੀ ਨਾ ਫੇਰ ਤਾਨੂੰ ਸੱਦਾਂਗੀ। ਖਵਾਉਣ ਲਈ ਨਾ ਹਾ ਠੀਕ ਐ, ਚਲੋ- ਓਕੇ -ਬਾਏ, ਬਾਏ, ਬਾਏ। ਹੂੰ